ਹੈਲੋ, ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ
ਹਾਂਜੀ ਵਧੀਆ ਜੀ ਤੁਸੀ ਸੁਣਾਓ, ਠੀਕ -ਠਾਕ ਜੀ
ਹਾਂਜੀ ਠੀਕ ਹੈ ਹੋਰ ਕੀ ਕਰਦਾ-
ਹਾਂਜੀ, ਬਸ ਜੀ ਆਹੀ ਰੋਟੀ ਪਾਣੀ ਦਾ ਕਰਕੇ ਹਟੇਆ ਹੁਣ ਡਿਨਰ ਪਤਾ ਘਰ ਦੇ ਕੰਮ ਆ ਹੀ ਬਸ, ਹਾਂਜੀ ਤੁਸੀਂ ਖਾ ਲਈ ਰੋਟੀ, ਖਾ ਲਈ
ਹਾਂਜੀ- ਹਾਂਜੀ ਰੋਟੀ ਖਾ ਲਈ
ਅੱਛਾ ਚਲੋ ਵਧੀਆ ਜੀ, ਹੋਰ ਘਰੇ ਸਭ ਠੀਕ -ਠਾਕ ਆ!
ਹਾਂਜੀ ਸਭ ਵਧੀਆ, ਕੀ ਬਣਾਇਆ ਤੁਸੀਂ-
ਬਸ ਦਾਲ ਚਾਵਲ ਬਣਾਏ ਸੀਗੇ, ਹਲਕਾ ਤੇ ਖਾਣਾ ਗਰਮੀ ਹਨਾ ਚਲੋ ਸਾਰੇ ਖਾ ਲੈਂਦੇ ਆ, ਬੱਚੇ ਖੁਸ਼ ਹੋ ਕੇ ਮੈਨੂੰ ਵੀ ਪਸੰਦ ਆ- ਗਰਮੀ 'ਚ ਤੇ ਰੋਟੀ ਨਾ ਬਣਾਉਣੀ ਪਈ, ਬਸ ਦਾਲ ਚਾਵਲ ਬਣਾ ਲਈਏ ਅਸੀਂ ਸਹੀ ਗੱਲ ਆ, ਬਾਰਿਸ਼ ਵੀ ਪੈ ਗਈ ਕੇ, ਪਤਾ ਨੀ ਗਰਮੀ ਹੁੰਦੀ ਹੈ ਸਾ ਇੱਥੇ ਬਾਰਿਸ਼ ਹੋ ਰਹੀ ਹੈ, ਮੀਂ ਮੂ ਪਿਆ
ਬਾਰਿਸ਼ ਪਈ, ਬਾਰਿਸ਼ ਪਈ ਸੀਲੇ ਦੋ ਦਿਨ ਪਹਿਲਾਂ ਬਹੁਤ ਬਾਰਿਸ਼ ਪਈ
ਅੱਛਾ ਜੀ, ਠੀਕ ਹੈ ਹਾਂ, ਤੁਹਾਡੇ ਤਾਂ ਰਾਤੀ ਆਏ ਸੀ ਥੋੜਾ ਚਲੋ ਵਧੀਆ, ਠੰਢਾ ਹੋ ਗਿਆ ਹੋਣਾ ਫਿਰ ਤਾਂ,
ਠੰਡਾ- ਠੰਡਾ, ਦੋ ਦਿਨ ਬਾਰਿਸ਼ ਪਈ ਹੈ, ਤੀਜੇ ਦਿਨ ਧੁੱਪ ਨਿਕਲ ਗਈ ਹੁੰਮਸ ਹੋਈ ਪਈ ਹੈ ਬੜੀ
ਸਹੀ ਗੱਲ ਆ, ਫੇਰ ਉਹੀ ਕਸਰ ਕੱਢ ਦਿੰਦੇ ਜਿਹੜਾ ਥੋੜਾ ਠੰਢਾ ਹੁੰਦਾ ਫਿਰ ਉਨੀ ਗਰਮੀ ਹੋ ਜਾਂਦੀ ਹੈ- ਇੱਥੇ ਧੁੱਪ ਨਿਕਲ ਆਵੇ, ਹਨਾ ਜੀ ਹਾਂਜੀ ਸਹੀ ਗੱਲ ਆ, ਬਾਹਰ ਨਿਕਲਦਾ ਹੈ ਹੀ ਨੀ ਇਹ, ਮੌਸਮ ਨਾ ਕਿੱਦਾਂ, ਉਹ ਚਿਪ ਚਿਪਾ ਚੱਲਹਾ ਪਸੀਨੇ ਜਿਹੇ ਵਾਲਾ, ਗਰਮੀ ਜੀ ਨਾ ਅੰਦਰ ਜੀ ਮਨ ਕਰਦਾ ਬਾਹਰ ਧੁੱਪਾ ਅੰਦਰ ਵੀ ਗਰਮੀ ਲੱਗਦੀ ਆ, ਥੋੜਾ ਅੰਦਰ ਰਹੀਏ ਟੇ ਪੱਖੇ ਥੱਲੇ ਰਹੀਏ ਫਿਰ ਏਸੀ ਠੰਡਾ ਰਹਿੰਦਾ ਥੋੜ੍ਹਾ, ਬੈਠੇ ਰਹੀਏ ਤਾਂ
ਏਸੀ ਤੋਂ ਬਿਨਾਂ, ਏਸੀ ਤੋਂ ਬਿਨਾਂ ਸਰਦਾ ਹੀ ਨੀ ਪਿਆ।
ਸਹੀ ਗੱਲ ਆ ਏਸੀ ਦੇ ਬਿਨਾਂ ਕੋਈ ਵੀ ਨੀ ਅੱਜ-ਕੱਲ ਹਾਂਜੀ-ਹਾਂਜੀ ਸਹੀ ਗੱਲ ਆ, ਪਹਿਲਾਂ ਦੇਲੋ ਕੁਛ ਨਹੀਂ ਸੀ ਹੁੰਦਾ ਲਾਈਟ ਤੋਂ ਬਿਨਾਂ ਵੀ ਲੋਕ ਹੀ ਰਹਿੰਦੇ ਸੀ ਵੇਖ ਲਓ। ਲਾਈਟ ਤੋਂ ਬਿਨਾਂ
ਤੇ ਰਹਿੰਦੇ ਸੀ ਪਹਿਲਾਂ ਜਿਆਦਾ, ਹਾਂਜੀ ਪਹਿਲਾਂ ਜਿਆਦਾ ਉਹ ਨਹੀਂ ਹੁੰਦਾ ਸੀ। ਇਹਨਾਂ ਗੱਡੀਆਂ ਵਗੈਰਾ ਦੁਨੀਆਂ ਚ ਇਦਾਂ
ਹਾਂ ਪਹਿਲਾਂ ਪਲਿਊਸ਼ਨ ਨਹੀਂ ਸੀ ਨਾ ਇਨਾ ਕਿਉਕਿ ਹਾਂਜੀ ਇਨਵਾਇਰਮੈਂਟ ਵਧੀਆ ਸੀਗਾ, ਹੁਣ ਤਾਂ ਬਹੁਤ ਜਿਆਦਾ ਜਨਰੇਸ਼ਨ ਬਹੁਤ ਜਿਆਦਾ ਵੱਧ ਗਈ ਐ ਐਸਾ ਕੋਈ ਜਗਹਾ ਹੀ ਨਹੀਂ ਖਾਲੀ ਆਹ ਤਾਂ ਕੁਛ ਪਲਾਟ ਵਗੈਰਾ ਕੁਝ ਅੱਗੇ ਹੁੰਦਾ ਸੀ ਖੁੱਲੇ ਘਰ ਵੱਡੇ ਘਰ ਹੁੰਦੇ ਸੀ, ਕਿਉਂਕਿ ਬੈਟਰ ਤਾਂ ਥੱਲੇ ਬਹਿਣਾ ਨਾਲੇ ਇਕੱਠੀਆਂ ਫੈਮਿਲੀ ਸਾਰੀ ਜੁਇੰਟ ਫੈਮਲੀ ਚ ਰਹਿੰਦੇ ਸੀ। ਵਧੀਆ ਸੀ ਫੈਮਲੀ ਸਾਰਾ ਕੁਛ, ਇੱਕ ਦੂਜੇ ਨਾਲ ਹੋਰ ਕਿਸੇ ਕੋਲ ਟਾਈਮ ਹੀ ਨੀ ਹਾਂਜੀ ਸਹੀ ਗੱਲ ਐ ਬਹੁਤ ਵਧੀਆ ਰਾਏ ਸੀ।
ਸਾਰੇ ਬਿਜ਼ੀ ਹੋ ਗਏ ਨੇ,
ਸਹੀ ਗੱਲ ਏ ਕਿਸੇ ਕੋਲ ਘਰ ਚ ਨਹੀਂ ਇੱਕ ਦੂਜੇ ਨੂੰ ਪੁੱਛਣ ਦਾ ਟਾਈਮ ਹੈਗਾ ਸਾਰਿਆਂ ਕੋਲ ਇੱਕ ਫੋਨ ਨੇ, ਫੋਨ-ਫੋਨ ਗਿਆ ਵਾ। ਤੇ ਮੈਂ ਤਾਂ ਵੈਸੇ ਹੀ ਨਹੀਂ ਇਹ ਕਹਿੰਦੇ ਫੋਨ ਕਰ ਲਓ ਜਾਣ ਦੀ ਕੀ ਲੋੜ ਹੀ ਕਿਸੇ ਨੂੰ ਪਹਿਲਾਂ ਲੋਕੀ ਜਾ ਕੇ ਮਿਲਦੇ ਸੀ। ਚਿੱਠੀਆਂ ਲਿਖਦੇ ਸੀ, ਹਫਤੇ ਬਜ ਚਿੱਠੀ ਫੋਨ ਚ ਨਹੀਂ ਫਿਰ ਪਤਾ ਲੱਗਣਾ। ਨਾਲੇ ਕਿਸੇ ਨੂੰ ਪੁੱਛ ਨਾ ਕਿਸੇ ਦੀ ਲੋੜ ਨਹੀਂ ਸੀ ਪੈਂਦੀ ਹੁਣ ਅੰਦਰ ਪੁੱਛ ਕੇ ਜਾਓ ਨਾ ਤਾਂ ਵੀ ਕਹੂਗਾ ਮੈਂ ਬਿਜ਼ੀ ਆਂ। ਦੱਸ ਕੀ ਵੀ ਜਾਈਏ ਸਹੀ ਤੈਨੂੰ ਇਦਾਂ ਦੀ ਲਾਈਫ ਹੋ ਗਈ ਐ, ਹਾਂਜੀ।
ਤਾਂ ਹੈ ਆਪਾਂ ਰਿਸ਼ਤੇਦਾਰ ਜਾਨੇ ਆ, ਗੱਲਾਂ ਘੱਟ ਕਰਦੇ ਆ ਆਪਾਂ ਆਪਣੇ ਫੋਨ ਚ ਹੀ ਬੜੇ ਰਹਿਨੇ ਆ।
ਸਹੀ ਗੱਲ ਆ ਕਿਸੇ ਕੋਲ ਅੱਜ ਤੋਂ ਆਪਾਂ ਦੇਖੀਏ ਆਪਾਂ ਫੈਮਿਲੀਜ਼ ਨੇ ਆਪਾਂ ਟਾਈਮ ਦਿੰਦੇ ਬਾਅਦ ਚ ਤਾ ਬਾਦ ਦੀ ਗੱਲ ਦਾ ਤਾਂ ਬਾਹਰ ਤੇ ਬਾਹਰ ਜਾਣ ਦੀ ਸੀ ਰਿਸ਼ਤੇਦਾਰ ਦੀ ਗੱਲ ਆ ਆਪਾ ਘਰ ਰਹਿੰਦੇ ਪੇਰੈਂਟਸ ਆਏ ਆ, ਪਾਪਾ ਫੋਨ ਤੇ ਲੱਗੇ ਆ। ਮੰਮਾ ਫੋਨ ਤੇ ਲੱਗੇ, ਬੱਚੇ ਅਲੱਗ ਲੱਗੇ ਫੋਨ ਕਿਸੀ ਕੋਲ ਟਾਈਮ ਹੀ ਨਹੀਂ ਇਨੀ ਬਿਜ਼ੀ ਸ਼ੈਡਿਊਲ ਸਭ ਦਾ ਹਾਂਜੀ। ਹਾਂ, ਇਹਨਾਂ ਦਾ ਨੁਕਸਾਨ ਵੀ ਹੈਗੇ ਆ ਨਾ।
ਹਾਂਜੀ ਬਹੁਤ ਮਸੰਦ ਮੈਂ ਘਰੇ ਜਾਨੀ ਆ ਵੱਡੀ ਦੀਦੀ ਦੇ, ਅਸੀਂ ਬਹਿ ਜਾਂਦੇ ਆ ਫੋਨ ਨੇ ਕਹਿੰਦੇ ਫੋਨ ਆਪਣੇ ਘਰੇ ਜਾ ਕੇ,
ਸਹੀ ਗੱਲ ਸਹੀ ਗੱਲ ਐ ਬੈਸੇ ਸਵੇਰੇ ਮੰਮਾ ਵੀ ਕਹਿਣਗੇ-ਕਹਿਣਗੇ ਇਹ ਸਾਰੀ ਜਿਹੜੀ ਇਹੀ ਕੰਮ ਕਰਦੀ ਘਰੇ ਚ ਬਾਹਰ ਆਇਆ ਉਧਰ ਭੈਣ ਭਰਾਵਾਂ ਨਾਲ ਹੱਸ ਖੇਡ ਲਓ ਮਿਲ ਵਰਤ ਲਓ, ਗੱਲਾਂ ਮਾਰ ਲਓ ਉਹ ਤੇਰੇ ਹਾਂਜੀ।
ਹਾਂਜੀ ਦੀਦੀ ਕਹਿੰਦੀ ਫੋਨ ਮੇਰੇ ਕੋਲ ਵੀ ਹੈਗਾ ਫੇਰ
ਮੈਂ ਵੀ ਚਲਾ ਲੈਂਨੀ ਆ ਉਹਨੇ ਕਹਿਣਾ ਸਹੀ ਗੱਲ ਆ ਉਹ ਕਹਿਣਾ ਮੇਰੇ ਗੱਲ ਕੀਤੀ ਸੀ ਫੋਨ ਚਲਾ ਰਿਹਾ ਹਾਂਜੀ ਸਹੀ ਗੱਲ ਐ।
ਕਹਿੰਦੇ ਸਾਰਿਆਂ ਨੇ ਕਹਿੰਦੇ ਫੋਨ ਇਥੇ ਰੱਖੋ ਸਾਈਡ ਚ ਫਿਰ ਕਹਿੰਦੇ ਰੱਖੋ ਗੱਲ ਕਰੋ ਹੁਣ
ਵੈਸੇ ਸਹੀ ਗੱਲ ਇੱਕ ਗੱਲ ਬਹੁਤ ਵਧੀਆ ਗੱਲ ਕੀਤੀ ਪਤਾ ਕੀ ਜਦੋਂ ਆਪਾਂ ਫੈਮਿਲੀ ਇਕੱਠੇ ਹੋ ਤਾਂ ਫੋਨ ਤਾ ਧਿਆਨ ਹੀ ਨਾ ਦੋ ਕੋਈ ਬਾਲੀ ਐਮਰਜਂਸੀ ਜੋ ਜੈਂਟ ਕਾਲ ਹੋ ਗਈ ਫਿਰ ਟਿੱਕ ਕਰੋ ਮੈਂ ਤਾਂ ਪਤਾ ਹੀ ਫੈਮਲੀ ਚਾਹੇ ਦੱਸੋ, ਠੀਕ ਐ ਕਿ ਨੀ, ਵਧੀਆ ਗੱਲ ਲੱਭ ਟਾਈਮ ਦੇ ਸਕਦੇ ਆਂ ਇਦਾਂ ਤਾਂ ਫਿਰ ਫੁਨ ਛੱਡਦਾ ਹੀ ਨਹੀਂ ਗਾ। ਉਹ ਤਾਂ ਆਪਾਂ ਨੂੰ ਐਡਿਕਸ਼ਨ ਹੋ ਗਈ, ਇੱਕ ਕਿਸਮ ਦੀ ਠੀਕ ਹ ਨਾ ਜੀ। ਫੋਨ ਦੀ ਐਡਿਕਸਨ ਹੋਗੀ ਸਰ ਇਹਨੂੰ, ਕਹਿੰਦੇ ਰੋਟੀ ਬਿਨਾਂ ਅੱਜ ਰਹਿ ਲੈਂਦੇ ਆ। ਫੋਨ ਬੀਨਾ ਕੋਈ ਨਹੀਂ ਰਹਿੰਦਾ, ਕਹਿੰਦੇ ਰੋਟੀ ਨਾ ਦੋ ਸਰ ਜੂਗਾ। ਇਹ ਗੱਲ ਹੋ ਗਈ ਆ।
ਹ
ਹਨਾ ਜੀ, ਹੋਰ ਬੱਚੇ ਜ਼ਿਆਰੇ ਸਕੂਲ।
ਹਾਂਜੀ ਬੱਚੇ ਜਾ ਰਹੇ ਨੇ।
ਅੱਛਾ ਚਲੋ ਵਧੀਆ। ਠੀਕ ਹੈ ਜੀ ਹਾਂ ਬੱਚੇ ਛੁੱਟੀਆਂ ਸੀ ਕਹਿੰਦੇ ਵੱਧ। ਵੱਧ ਜਾਣੀਆਂ ਸੀ ਹਾਂਜੀ ਵਧੀਆ ਨਹੀਂ ਛੁੱਟੀਆਂ ਗਰਮੀ ਤਾਂ ਏਦਾਂ ਹੀ ਆ। ਤੇ ਵੈਸੇ ਸਕੂਲ ਹੀ ਬੱਚੇ ਠੀਕ ਘਰੇ ਵੀ ਨਾ। ਘਰੇ ਵੈਸੇ ਵੀ ਬੱਚੇ ਟਿਕਦੇ ਨੀ ਹੈਗੇ, ਨਾ ਪੜ੍ਹਦੇ ਆ, ਨਾ ਪੜ੍ਹਾਈ ਹੁੰਦੀ ਬੱਚੇ। ਰਹਿ ਜਾਂਦਾ ਜਦੋਂ ਥੋੜਾ ਮੰਮਾ ਰੈਸਟ ਕਰ ਲੈਂਦੇ ਆ। ਕੰਮ ਕਰ ਲਿਆ ਥੋੜਾ ਰੈਸਟ ਕਰ ਲਿਆ। ਘਰੇ ਸਕੂਲ ਬੱਚੇ ਪੜ੍ਹ ਲੈਂਦੇ ਘਰੇ ਨੀ ਉਹ ਪੜ੍ਹਦੇ ਬੱਚੇ।
ਬਿਲਕੁਲ ਵੀ ਨੀ, ਬਿਲਕੁਲ ਵੀ ਨੀ ਪੜ੍ਹਦੇ ਟਿਊਸ਼ਨ ਭੇਜਾਂ। ਟਿਊਸ਼ਨ ਨਹੀਂ ਜਾਂਦੇ।
ਸਹੀ ਗੱਲ ਆ ਬਹੁਤ ਜਿਆਦਾ, ਹਰ ਪਾਸੇ ਧਿਆਨ ਦੇਣਾ। ਪਰ ਅੱਜ ਕੱਲ੍ਹ ਨਾ ਬਹੁਤ ਜਿਆਦਾ ਲਾਈਫ ਸਟਰਗਲ ਵਾਲੀ ਹੋ ਗਈ ਬਹੁਤ ਜਿਆਦਾ ਹਾਂਜੀ।
ਹਾਂਜੀ।
ਹੂੰ ਹੋਰ ਕੀ ਪਾ ਲਿਆ, ਖਾ ਲਿਆ।
ਅੱਜ ਮੈਂ ਚਾਪ ਬਣਾਈ ਆ ਸੋਇਆਬੀਨ ਦੀ।
ਅੱਛਾ ਅੱਛਾ ਚਲੋ ਵਧੀਆ ਵਧੀਆ ਹਾਂਜੀ ਹਾਂਜੀ ਵਧੀਆ। ਅੱਛਾ ਵਧੀਆ ਚਲ ਜਲਦੀ ਬਣ ਜਾਂਦੀ ਆ। ਹੋਰ ਹੈਲਦੀ ਆ। ਠੀਕ ਹੈ ਕਿ ਨਹੀਂ ਸੋਇਆਬੀਨ ਵਧੀਆ ਹੁੰਦੀ ਹੈ ਹਾਂਜੀ। ਹੂੰ ਹੂੰ।
ਹੋਰ ਤੁਸੀਂ ਕੀ ਬਣਾਇਆ।
ਮੈਂ ਤੁਹਾਨੂੰ ਦੱਸੋ ਦਾਲ ਚਾਵਲ ਬਣਾਏ ਆ। ਮੈਨੂੰ ਦਾਲ ਚਾਵਲ ਬਹੁਤ ਪਸੰਦ ਆ ਖਾਣੇ ਚਾਵਲ। ਇਹਦੇ ਪਾਪਾ ਤਾਂ ਰੋਟੀ ਖਾਂਦੇ। ਉਹ ਗਏ ਆਂ ਆਪਣੇ ਫਰੈਂਡਸ ਨਾਲ। ਤੇ ਜੋਬ ਤੋਂ ਆ ਕੇ ਉਹ ਗਈ ਆਂ ਥੋੜੀ ਦੇਰ ਲਈਏ। ਬੱਚੇ ਮੇਰੇ ਵੀ ਛੋਟੇ ਆ ਉਦੋਂ ਮੁਡ ਗਏ ਸੀ, ਇੱਧਰ ਨਾਲ ਉਹਦੀਆਂ ਸਹੇਲੀਆਂ ਵਾ। ਗਲੀ 'ਚ ਮੇਰੀ ਫਰੈਂਡ ਉਹਨਾਂ ਦੇ ਘਰ, ਮੈਂ ਕਿਹਾ ਚਲੋ ਗੱਲ ਕਰ ਲਈਏ। ਤਾਂ ਟਾਈਮ ਹੀ ਨਹੀਂ ਦਿੰਦੇ ਬੱਚੇ ਸਾਰਾ ਦਿਨ। ਫੋਨ ਹੀ ਨੀ, ਬੇਟੀ ਛੋਟੀ ਆ ਉਹ ਵੀ ਫੋਨ ਤੇ ਲੱਗੀ ਰਹਿੰਦੀ ਹੈ, ਫੋਨ ਦੇਖ ਲਏ। ਦੁਪਹਿਰੇ ਵੀ ਮੈਂ ਫ੍ਰਰੀ ਨਹੀਂ ਸੀ ਹਾਂਜੀ। ਸਹੀ ਗੱਲ ਹੈ ਛੋਟੇ ਬੱਚੇ ਨਾਲ ਤਾਂ ਬਹੁਤ ਜ਼ਿਆਦਾ ਔਖਾ ਹੁੰਦਾ, ਪਤਾ ਕਿ ਆਪਣੇ ਤੇ ਡਿਪੈਂਡ। ਵੈਸੇ ਬੱਚੇ ਜਿੰਨੇ ਮਰਜ਼ੀ ਵੱਡੇ ਹੋਏ ਹਨ, ਪੇਰੈਂਟਸ ਤੇ ਡਿਪੈਂਡ ਹੀ ਹੁੰਦਾ ਬੱਚੇ। ਉਹਨਾਂ ਨੂੰ ਜਿੰਨੀ ਟੈਨਸ਼ਨ ਰਹਿੰਦੀ ਪੇਰੈਂਟਸ ਨੂੰ, ਕਿ ਬੱਚੇ ਨੇ ਖਾਧਾ ਪੀਤਾ ਕੀਤਾ ਕਿ। ਨਹੀਂ ਕੀ ਏਵਨ ਕੇ ਆਪਣਾ ਧਿਆਨ ਘੱਟ ਦਿੰਦੇ ਆ ਕਦੀਂ। ਹਾਂ ਬਾਹਰ ਦਾ ਇਹਨਾਂ ਨੂੰ ਖਾਣਾ ਪੀਣਾ ਹੁੰਦਾ ਬਾਹਰ ਖਾ ਪੀ ਲਈਏ, ਘੁੰਮ ਫਿਰ ਲਈਏ ਬਸ। ਆਪਣੀ ਲਾਈਫ ਵਿੱਚ ਤਾਂ ਘੱਟ ਹੀ ਧਿਆਨ ਰੱਖਦੇ ਆ। ਹੂੰ। ਹੋਰ ਤੁਸੀਂ ਤੁਸੀਂ ਕੀ ਹੋਬੀਜ਼ ਕੀ ਹੈ, ਕੀ ਖਾਣਾ ਪਸੰਦ ਕਰਦੇ ਆ। ਡਿਸ਼ ਵਧੀਆ ਕਿਹੜੀ ਲੱਗਦੀ ਹੈ।
ਮੈਂ ਛੋਲੇ ਚਾਵਲ, ਰਾਜਮਾਂਹ ਚਾਵਲ ਜ਼ਿਆਦਾ ਪਸੰਦ ਕਰਦੀ ਹਾਂ।
ਹਾਏ ਇਹ ਮੈਨੂੰ ਵੀ ਰਾਜਮਾਂਹ ਚਾਵਲ, ਕੜੀ ਚਾਵਲ। ਰਾਜਮਾਂਹ ਚਾਵਲ ਇਹ ਵੀ ਰਾਜਮਾਂਹ ਚਾਵਲ ਤਾਂ ਵੈਸੇ। ਸਭ ਦੇ ਫੇਵਟਰੇਟ ਇਹ ਆ, ਰੋਟੀ ਵੀ ਸਹੀ ਹੈ ਪਤਾ ਕੀ ਹੈ। ਪੱਕਾ ਹੁੰਦਾ ਖਾਧਾ ਵੀ ਜਾਂਦਾ ਟੇਸਟੀ ਵੀ ਲੱਗਦਾ ਵਾ ਇਹ ਤਾਂ ਹਲਕੇ ਹੁੰਦੇ ਨਾਲੇ। ਬੱਚੇ ਵੀ ਖਾ ਲੈਂਦੇ ਛੋਟੇ ਬੱਚੇ ਖੁਸ਼ ਹੋ ਕੇ।
ਹਾਂਜੀ ਹਾਂਜੀ ਤੁਹਾਡੇ ਨਾਲ ਇਹ ਹੁੰਦਾ ਜਿੱਦਾਂ ਆਪਾਂ ਚਾਵਲ ਬਣਾ ਲਏ ਨਾਲ ਕੋਈ ਦੂਜਾ ਬੰਦਾ ਬੋਲੇ। ਮੈਂ ਰੋਟੀ ਖਾਣੀ ਆ ਦੋ।
ਰੋਟੀ ਖਾਣੀ ਇਹ ਮੇਰੇ ਵਾਲਾ ਸੇਮ ਸੇਮ ਥਿੰਗ। ਮੇਰੇ ਨਾਲ ਮੈਂ ਇਹਨੂੰ ਕਹੂੰ ਮੈਂ ਕਿਹਾ ਚਾਵਲ ਬਣਾ ਲਏ ਆ ਤੁਸੀਂ ਚਾਵਲ ਖਾ ਰਹੇ ਠੀਕ ਹੈ ਕੇ ਨੀ। ਅਸੀਂ ਰੋਟੀ ਤੇ ਜ਼ਨਾਨੀਆਂ ਬੱਚਦੀਆਂ ਵਿ ਕਿ ਰੋਟੀ ਨਾ ਬਣਾਉਣੀ ਪਵੇ ਇੱਕ ਦੋ ਪਕਾ ਲਾ ਸਾਨੂੰ। ਔਖਾ ਲੱਗਦਾ ਵਾ ਕਿਉਂਕਿ ਚੱਲ ਇਹ ਸੇਮ ਥਿੰਗ ਸਭ ਦੇ ਘਰ। ਹੁੰਦੀ ਆ। ਪਰ ਮੰਗਣੀ ਉਹਦੀ ਜ਼ਰੂਰ ਮੰਗਣੀ ਜਿਹੜੀ ਆਪਾਂ ਨੂੰ ਨਹੀਂ ਪਸੰਦ ਉਹ ਮੰਗਣੀ ਉਹਨਾਂ ਨੇ ਹਾਂਜੀ। ਅੱਛਾ ਜੀ।
ਹਾਂਜੀ ਮੇਰਾ ਮੁੰਡਾ ਤੇ ਮੇਰੇ ਹਸਬੈਂਡ ਤਾਂ ਰੋਟੀ ਖਾਂਦੇ ਖਾਂਦੇ ਨੇ।
ਹਾਂ, ਮੇਰੇ ਹਸਬੈਂਡ ਵੀ ਉਹ ਜਦ ਨਹੀਂ ਹੋਣਗੇ ਨਾ ਚੀਜ਼, ਉਦ ਖ਼ਤਮ ਹੋ ਜੂ, ਉਦਔ ਮੰਗ ਲੈਣਗੇ, ਕਹਣਗੇ ਹਾਂ, ਹੁਣ ਚਾਵਲ ਹੈਗੇ ਆ? ਹੁਣ ਹੁਣ, ਮਿਲਨੇ ਨੀ ਹੁਣ ਖ਼ਤਮ ਆ। ਔਰ ਅਸੀਂ ਖਤਮ ਕਰ ਦਈ ਦਿਆ, ਸੇਮ ਹਾਂ, ਜੀ।
ਹਾਂ, ਜੀ ਜੇ ਅਸੀਂ ਇਮਾਨਦਾਰੀ ਨਾਲ ਨਾਲ ਦੋ ਰੋਟੀ ਬਣਾ ਕੇ ਰੱਖ ਵੀ ਲਈਏ ਨਾ ਫੇਰ ਇਹ ਕਹਿਣਗੇ ਚਲ ਚਾਵਲ ਹੀ ਦੇ ਦੇਦੇ ਥੋੜੇ ਜਹੇ, ਫੇਰ ਹੋਰ ਗੁੱਸਾ ਆਉਂਦਾ ਜੀ ਜੀ ਕਰਦਾ, ਸਿਰ ਤੇ ਵੇਲਣ ਹੀ ਪਵੇ ਹੁਣ ਉਹਨਾਂ ਦੇ
ਹਾਂ, ਜੀ ਸਹੀ ਗੱਲ ਮੈਂ ਵੀ ਇਹੀ ਕਰਹੂੰ ਮੈਂ ਕਿਹਾ ਜਦ ਅਸੀਂ ਕਹਿੰਦੇ ਰੋਟੀ ਬਣਾ ਰਹੇ ਆ, ਉਦੋ ਖਾਣੀ ਨਹੀਂ ਜੇ ਨਹੀਂ ਬਣੀ, ਉਦੋਂ ਮੰਗਣੀ, ਇਦਾਂ ਹੀ ਆ। ਜੈ ਉਹਣਦੀ ਬਣਾ ਕੇ, ਜਦੋ ਬਾਹਰੋਂ ਲੇਟ ਆਣਗੇ ਕਈ ਵਾਰ ਮੇਰੇ ਹਸਬੈਂਡ, ਉਹ ਕਹਿੰਦੇ ਜੇ ਬਾਹਰ ਜਿੰਨਾ ਮਰਜ਼ੀ, ਪਾਰਟੀ, ਉਹਨਾਂ ਨੇ ਘਰੇ ਆ ਕੇ ਰੋਟੀ ਖਾਣੀ ਆ। ਕੀ ਫਾਇਦਾ ਪਾਰਟੀਆਂ ਤੇ, ਜੇ ਕਿਤੇ ਗਏ ਬੰਦਾ ਖਾ ਕੇ ਆਓ ਸਾਰਾ ਕੁਛ, ਦੱਸ? ਅਸੀਂ ਤਾਂ ਵੀ ਉਥੋਂ ਖਾ ਕੇ ਸਾਡਾ ਤਾਂ ਮਨ ਨੀ ਕਰਦਾ, ਕੇ ਤੁਹਾਡੇ ਘਰ ਵੀ ਏਦਾਂ ਹੁੰਦਾ?
ਸੇਮ ਹੁੰਦਾ।
ਇਹ ਸੇਮ ਆ ਪੰਜਾਬੀਆਂ ਦੀ ਲਾਈਫ, ਸਾਰਾ ਕੁਝ ਸੇਮ ਐ, ਮੈਂ ਬਹੁਤ, ਪਤਾ ਇੱਕ ਜਨਾਨੀਆਂ ਰੈਡੀ ਹੋਣ ਲੱਗੀਆ ਮੇਕਆਪ, ਕਿੰਨਾ ਥੱਕ ਜਾਂਦੀਆਂ ਬੱਚੇ ਸੰਭਾਲਦੀਆ, ਫੰਕਸ਼ਨ ਤੇ ਵੈਸੇ ਹੀ ਆਪਾਂ ਭਾਵੇਂ ਕੁਛ ਕੁਛ ਨਾ ਕਰੀਏ, ਖਾਣ ਪੀਣ ਵੈਸੇ ਖਾਧਾ ਵੀ ਨੀ ਇਨਾ ਜਾਂਦਾ, ਐਵੇਂ ਕਿਉਂ ਕਹੀਏ ਖਾਧਾ ਜਾਂਦਾ ਨੀ, ਮੈਂ ਇੱਕ ਫੁਲਕਾ ਲਊਂਗੀ, ਦਾਲਨਚਾਵਲ ਲਊਂਗੀ ਥੋੜ੍ਹਾ ਜਿਹਾ ਬਸ, ਸਵੀਟਸ ਵਗੈਰਾ ਤਾਂ ਮਿੱਠਾ ਖਾਂਦੀ ਨੀ, ਤੇ ਉਹਦੇ ਚ ਹੀ ਇਹਨਾਂ ਲਗੂ ਪਤਾ ਨੀ ਕਿੰਨਾ ਖਾ ਲਿਆ।
ਕਿੰਨਾ ਖਾ ਲਿਆ, ਹਾਂ, ਜੀ।
ਹਾਂਜੀ ਬਾਹਰ ਪਤਾ ਕਿ, ਜਦ ਚੀਜ਼ ਆਪਣੇ ਸਾਮਣੇ ਉਦੋ ਨੀ ਮਨ ਕਰਦਾ। ਹਾਂ ਦੇਖ ਕੇ ਮਨ ਭਰ ਜਾਂਦਾ।
ਹਾਂਜੀ, ਦੇਖ ਕੇ ਮਨ ਭਰ ਜਾਂਦਾ ਜਦੋਂ ਘਰੇ ਆ ਜਾਣਾ ਫਿਰ ਥੋੜਾ ਜਿਆ ਖਾਈ ਲੈਂਦੇ ਅਸੀਂ।
ਹਾਂ ਹਾਂਜੀ, ਸਹੀ ਘਰੇ ਆ ਕੇ ਮਨ ਕਰਦਾ ਵੀ, ਆਹ ਵੀ ਖਾ ਲੈਣਾ ਸੀ, ਆਹ ਵੀ ਜੀ ਕਦੇ ਆਹ ਵੀ ਖਾ ਲੈਣਾ ਸੀਗਾ। ਇਹ ਗੱਲ ਸੇਮ ਥਿੰਗ ਸਾਰਿਆਂ ਨਾਲ ਹੀ ਹੁੰਦੀ ਹੈਗੀ ਐ ਹਾਂ, ਪਰ ਇਹ ਖਾ ਲੈਂਦੇ ਮੇਰੇ ਹਸਬੈਂਡ ਤਾ, ਇਹਨਾਂ ਨੂੰ ਤਾਂ ਫਾਸਟ ਫੂਡ ਬੋਅਤ ਪਸੰਦ ਆ ਬਟ ਮੈਂ ਤਾਂ ਬੋਅਤ ਘੱਟ ਮੈਂ ਤਾਂ ਸਪੈਸ਼ਲ ਵੀ ਕਦੀ ਐ ਨੀ, ਜੇ ਮੰਗਵਾਵਾਂ ਜੇ ਮਰਾ ਮਨ ਕਰੇ ਬੱਚੇ ਕਹਿਣ ਤਾਂ ਮੰਗਵਾ ਲਉਗੀ ਤਾਂ ਨਈ ਮਰਜੀ ਨਾਲ ਲੈ ਆਦੇ।
ਵੈਸੇ ਜ਼ਿਆਦਾ ਨਈ ਖਾਣਾ ਚਾਈਦਾ।
ਖਾਇਨਾ ਵੀ ਚਾਹੀਦਾ। ਸਹੀ ਗੱਲ ਆ ਅੱਜ ਪਤਾ, ਉਹ ਕੇੜਾ ਫਰੈਸ਼ ਹੁੰਦੀਆ। ਓ ਤਾਂ ਪਤਾ ਨੀ ਕਦ ਦੇ ਏਨਾਂ ਨੇ ਉਹ ਹੂੰ ਸਈ ਗੱਲ ਆ, ਤਲ ਕੇ ਦੇ ਦੇਨੀ ਨੂਡਲ ਐ ਫਰਾਈ ਕਰਕੇ ਰੱਖੇ ਹੁੰਦੇ ਤਲਕੇ ਬਸ ਮਾੜਾ ਜਾ ਓਨ ਮਨਚੂਰਨ ਵੀ ਕੀਤੇ ਹੁੰਦੇ ਆ ਗਰੇਵੀ ਬਣਾ ਕੇ ਬਸ ਮਾੜਾ ਜਾ ਤੜਕਾ ਲਾ ਕੇ ਫੜਾ ਤੇ ਸਈ ਗੱਲ ਆ ਤਾਂ ਈ ਤਾਂ ਜਿਦੇ ਹੈਲਥ ਨਾ ਹੈਲਥ ਵੇ ਕਈਆ ਦੇ ਠੀਕ ਈ ਨੀ ਹੈਗੀ ਕਿਸੇ ਦੀ ਰੈਂਦੀ ਸਾਰੇਆ ਦੇ ਪੇਟ ਅ ਇਫੈਕਟ ਹੁੰਦਾ ਪੇਟ ਤੇ ਹਾਂਜੀ-ਹਾਂਜੀ।
ਹਾਂਜੀ-ਹਾਂਜੀ ਤਾਂ ਈ ਕਰਕੇ।
ਹਾਂਜੀ।
ਆੱਜ-ਕੱਲ ਬਾਰ ਦਾ ਦੇਨਾ ਵੀ ਤਾਂ ਬੇਕਾਰ ਆ ਬੱਚਿਆਂ ਨੂੰ।
ਹਾਂਜੀ-ਹਾਂਜੀ ਸਈ ਗੱਲ ਆ ਚਲੋ ਜੀ ਠੀਕ ਐ ਜੀ ਵਦੀਆ ਮੈਂ ਠੀਕ ਏ ਜੀ ਥੈਂਕ ਯੂ ਵਦੀਆ ਲੱਗਿਆ ਤੁਆਡੇ ਨਾਲ ਗੱਲ ਕਰਕੇ ਓਕੇ ਠੀਕ ਐ ਜੀ ਓਕੇ। ਸਾਸੀਕਾਲ ਜੀ।